ਹਾਂਜੀ ਹਾਂਜੀ।
ਹਾਂਜੀ ਸਤਸ਼੍ਰੀਅਕਾਲ ਅਕਾਲ ਜੀ ਕੀ ਹਾਲ ਚਾਲ। ਠੀਕ ਹੈ ਜੀ ਵਧੀਆ।
ਵਧੀਆ ਮੇ ਵੀ ਵਧੀਆ ਬਹੁਤ ਹੋਰ ਸੁਣਾਓ ਕੀ ਕਰ ਰਹੇ ਹੋ।
ਕੁਛ ਨੀ ਬਸ ਬੈਠਾ ਹੋਇਆ ਸੀ।
ਅਛਾ ਹੋਰ ਖਾਲੀ ਰੋਟੀ ਪਾਣੀ?
ਹਾਂ ਰੋਟੀ ਖਾ ਲਈ ਹੋਰ ਤੁਸੀਂ ਖਾ ਲਈ ਰੋਟੀ?
ਹੋਰ ਅਸੀ ਵੀ ਖਾ ਲਈਏ ਜੇ ਭਿੰਡੀਆਂ ਬਣਾਈਆਂ ਸੀ। ਭਿੰਡੀਆਂ ਖਾੱਦਿਆ ਤੁਸੀ ਕੀ ਬਣਾਇਆ?
ਅਸੀਂ ਪਨੀਰ ਬਣਾਇਆ ਸੀ, ਪਨੀਰ ਖਾਧਾ।
ਅੱਛਾ-ਅੱਛਾ, ਚਲੋ ਵਧੀਆ। ਹੋਰ ਸੁਣਾਓ ਕੀ ਹਾਲ ਚਾਲ ਸਭ ਘਰ ਵਧੀਆ ਨੇ ਸਾਰੇ।
ਹਾਂਜੀ ਹਾਂਜੀ ਸਭ ਵਧੀਆ ਜੀ ਵਧੀਆ।
ਅੱਛਾ, ਬਸ ਬੈਠੇ। ਵਿਹਲੇ ਚਾਹ ਦਾ ਟਾਈਮ ਆ ਚਾਹ ਨਾਸ਼ਤਾ ਕਰਾਂਗੇ।
ਹਾਂਜੀ-ਹਾਂਜੀ, ਚਲੋ ਸਹੀ ਐ ਮੈਂ ਵੀ ਬੈਠਾ ਸੀ ਵੇਹਲਾ ਸੀ ਮੈਂ ਸੋਚ ਰਿਹਾ ਸੀ। ਕੀ ਬਈ ਕੀ ਕਰੀਏ ਹਣ ਨੌਕਰੀ ਕਰੀਏ ਕਿ ਆਪਣਾ ਬਿਜਨਸ ਕਰੀਏ।
ਅੱਛਾ, ਹਜੇ ਤੁਹਾਨੂੰ ਮਿਲਣੀ ਨੀ ਜੋਬ।
ਨਾ ਹਲੇ ਜੌਬ ਨੀ ਮਿਲੀ।
ਅੱਛਾ ਤੇ ਤੁਹਾਨੂੰ ਕੀ ਲੱਗਦਾ ਜੋਬ ਕਰਨਾ ਬਿਜਨ ਕਰਨਾ-
ਮੈਂ ਤੇ ਇਹੀ ਸੋਚ ਰਿਹਾ ਸੀ, ਕਿ ਜੋਬ ਵਧੀਆ ਐ ਜਾਂ ਬਿਜਨਸ ਵਧੀਆ। ਵਧੀਆ ਏ ਇਹੀ ਚੀਜ਼-
ਦੇਖੋ ਦੋਨਾਂ ਦਾ ਨਾ ਆਪਣਾ ਅਲੱਗ-ਅਲੱਗ ਬੈਨੀਫਿਟ ਹੈ। ਅਗਰ ਤੁਸੀਂ ਬਿਜਨਸ ਕਰਨਾ ਉਹਦੇ ਵਾਸਤੇ ਪਹਿਲਾ ਤੁਹਾਨੂੰ ਲਗਾਣਾ ਪਏਗਾ।
ਹੂੰ,
ਬਿਜਨਸ ਵਾਸਤੇ।
ਹਾਂ, ਪਹਿਲੇ ਤੁਹਾਨੂੰ ਉਹਦੇ ਬਿਜਨਸ ਦੇ- ਤੇ ਖ਼ਰਚਾ ਕਰਨਾ ਪਏਗਾ, ਫੇਰ ਹੁਣ ਉਹ ਤੁਹਾਡੇ ਉੱਪਰ ਐ। ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਚਲਾ ਪਾਂਦੇ ਹੋ ਅੱਛੀ ਤਰ੍ਹਾ ਜਾਂ ਨਹੀਂ,
ਹਾਂ ਹਾਂਜੀ-ਹਾਂਜੀ,
ਜੇ ਅੱਛੀ ਤਰ੍ਹਾਂ ਚਲ ਗਿਆ ਤੇ ਵਧੀਆ ਫੇਰ ਕਿਸੇ ਵੇਲੇ ਲੋਸ- ਵੀ ਚਲਾ ਜਾਂਦਾ ਨਾ ਚਲੇ ਤੇ ਹੁਣ ਤੁਸੀਂ ਕਿ ਕੀ ਐਵੇਂ ਦਾ ਬਿਜਨਸ। ਕਰਦੇ ਓ ਉਹਦੇ ਚ ਕਿੰਨਾ ਪੈਸਾ ਲਗਾਂਦੇ ਹੋ। ਤੇ ਫੇਰ ਇਹ ਹੁਣ ਇਹਨੂੰ ਤੁਸੀ ਕਿਸ ਤਰ੍ਹਾਂ ਹੈਡਲ ਕਰਨਾ ਅਗਰ ਬਿਜਨਸ। ਕਰਨਾ ਵੀ ਐ, ਇਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਐ, ਕਿਸ ਤਰ੍ਹਾਂ ਚਲਾਣਾ ਐ। ਓ ਤੁਹਾਡੇ ਉੱਪਰ ਐ।
ਫੇਰ ਅਗਰ ਜੋਬ ਕਰ, ਦੇ ਓ ਜੋਬ ਚ ਸਟਾਰਟਿੰਗ ਥੋੜੀ ਸੈਲਰੀ ਘੱਟ ਮਿਲਦੀ ਐ ਤੇ ਅੱਗੇ ਜਾ ਕੇ। ਤੇ ਵੱਧ ਜਾਂਦੀ ਇਹਦੇ ਚ ਕੀ ਤੁਹਾਡੀ ਇਨਵੈਸਟਮੈਂਟ ਨਹੀਂ ਹੈਗੀ। ਡਾਇਰੈਕਟ ਤੁਹਾਨੂੰ ਜੋਬ ਦੀ ਸੈਲਰੀ ਆਏਗੀ। ਸਟਾਰਟਿੰਗ 'ਚ ਥੋੜ੍ਹੀ ਘੱਟ ਆਂਦੀ ਐ। ਜਾਂ ਫਿਰ ਤੁਹਾਡਾ ਉਧਰ- ਅੱਛੀ ਤਰ੍ਹਾਂ ਕਰ ਲੈਂਦੇ ਜੋਬ ਉੱਧਰ ਤੁਹਾਡਾ ਨੇਚਰ ਬਿਹੇਵੀਅਰ। ਅਟੈਂਡਸ ਵਧੀਆ, ਫਿਰ ਤੇ ਉਹ ਪ੍ਰਮੋਸ਼ਨ ਕਰ ਦਿੰਦੇ ਨੇ। ਤੁਹਾਡਾ ਕੰਮ ਅੱਛਾ, ਪ੍ਰਮੋਸ਼ਨ ਕਰ ਦਿੰਦੇ ਨੇ। ਤੇ ਜੋਬ ਸੈਲਰੀ ਵਧਾ ਦਿੰਦੇ ਨੇ ਹੁਣ। ਤੁਹਾਨੂੰ ਦੇਖਲੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਸੀਂ ਜੋਬ, ਕਰ ਸਕਦੇ ਹੋ, ਬਿਜਨਸ ਵਾਸਤੇ ਤੁਹਾਨੂੰ ਇਨਵੈਸਟ। ਮਟ ਕਰਨ ਵਾਸਤੇ, ਤੁਹਾਡੇ ਕੋਲ ਹੈਗੇ ਆ ਜਾਂ ਲੋਨ ਕਰੋਗੇ।
ਨਹੀਂ ਦੇਖੋ ਮੈਂ ਜੋਬ ਵਿੱਚ ਫਿਰ ਨਾ ਕਿ ਬੰਦਾ ਇੱਕ ਲਿਮਿਟ ਤੱਕ ਹੀ ਕਮਾ ਪਾਂਦਾ ਐ। ਪਰ ਬਿਜਨਸ ਵਿੱਚ ਇਹ ਆ ਕਿ ਬੰਦਾ- ਜਦੋ ਮਰਜ਼ੀ ਆਓ ਜਦੋਂ ਮਰਜ਼ੀ ਜਾਓ ਤੇ ਜਿਨ੍ਹਾਂ ਮਰਜ਼ੀ ਕਮਾਓ ਕਦੀ ਲੋਸ-
ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਦੇਖੋ ਅ। ਜੋਬ ਵੀ ਕਰੋ ਸਵੇਰੇ ਦਸ ਤੋ ਪੰਜ ਛੇ ਵਜੇ ਤਕ ਫੇਰ ਉਸ ਤੋ ਬਾਅਦ। ਥੋੜਾ ਰੈਸਟ ਕਰੋ ਛੋਟਾ-ਮੋਟਾ, ਬਿਜਨਸ ਖੋਲੋ ਘਰ ਚ ਹੀ ਆ ਘਰ ਦੇ ਬਾਹਰ। ਕੁੱਛ ਖਣ ਪੀਣ ਵਾਲਾ ਯਾ ਕੁੱਛ ਕੱਪੜੇ ਵਾਲਾ ਯਾ ਹੋਰ ਕਾਫੀ ਬਿਜਨਸ ਨੇ- ਜਿਸ ਰਾ ਤੁਹਾਨੂੰ ਇੱਕੀ ਏ ਤੁਹਾਡੀ ਜੋਬ ਵੀ ਹੋ ਜੇਗੀ ਸੈਲਰੀ ਵੀ ਆਏਗੀ। ਤੇ ਬਿਜਨਸ ਵੀ ਹੋ ਜਾਏਗਾ। ਜਿਵੇਂ ਕੁਛ ਵੀ ਖੋਲੋ ਸ਼ਾਮੀ ਜਿਸ ਤਰ੍ਹਾਂ ਅ ਚਾਈਨੀਜ਼ ਵਗੈਰਾ। ਸਪਰਿੰਗ ਰੋਲ ਹੋ ਗਏ ਮੋਮਸ ਹੋ ਗਏ ਇਸ ਰਾ ਦੀਆ ਚੀ ਜਾਂ ਬਣਾ ਕੇ ਜਿਵੇਂ ਘਰ ਦੇ ਬਾਹਰ ਲਗਾ ਲਿੱਤਾ ਜਾਂ ਮਾਰਕੀਟ ਚ ਕੋਈ ਸ਼ੋਪ ਲੈ ਲਿੱਤੀ ਰੈਂਟ ਤੇ-
ਹਾਂਜੀ- ਹਾਂਜੀ ਸਹੀ ਕਹਿ ਰਹੇ ਹੋ।
ਹਾਂ-
ਹਮ।
ਤੇ ਤੁਸੀ ਦੋਨੋ ਚੀਜਾਂ ਅਗਰ ਇਕਠੇ ਮੈਨੇਜ ਕਰ ਸਕਦੇ ਹੋ। ਅਗਰ ਕੀ ਕਹਿੰਦੇ ਨੇ ਤੋ ਅਗਰ- ਤੁਸੀਂ ਚਾਹੁੰਦੇ ਹੋ, ਅਗਰ ਲਾਈਫ ਚ ਤੁਹਾਨੂੰ ਰੈਸਟ ਵੀ ਚਾਹੀਦੈ ਫ ਤੁਸੀਂ ਸਿਰਫ। ਜੋਬ ਹੀ ਕਰੋ ਆਪਣਾ ਸਵੇਰੇ ਦਸ ਵਜੇ ਜਾਓ ਤੇ ਛੇ ਵਜੇ ਆ ਜਾਓ ਉਸ। ਤੋ ਬਾਅਦ ਸਵੇਰੇ ਅਗਲੇ ਦਿਨ ਸਵੇਰੇ ਦਸ ਵਜੇ ਤੱਕ ਤੁਹਾਨੂੰ ਰੈਸਟ ਏ। ਅਗਰ ਨਹੀਂ ਰੈਸਟ ਚਾਹੀਦਾ ਹਾਂ ਤੁਸੀਂ ਭੱਜ ਦੌੜ ਕਰ ਸਕਦੇ ਹੋ ਤੁਸੀ ਦੋਨੋ ਚੀਜ਼ਾਂ ਮੈਨੇਜ ਕਰ ਸਕਦੇ- ਦੇ ਹੋ ਜੋਬ ਨੂੰ ਵੀ ਮੈਨੇਜ ਕਰ ਸਕਦੇ ਹੋ ਬਿਜਨਸ ਨੂੰ ਵੀ ਮੈਨੇਜ ਕਰ ਸਕਦੇ ਹੋ
ਹਾਂ ਇਹ ਤੇ ਹੈ ਹੀ ਏ ਜੀ ਦੋਨੋ ਚੀਜ਼ਾਂ ਮੈਨੇਜ ਕਰਨਾ ਮੇਰੇ ਤੇ ਹੀ ਏ।
ਹਾਂ ਇਹ ਤੁਹਾਡੇ ਤੇ ਹੀ ਏ, ਤੁਸੀਂ ਕਿਸ ਤਰ੍ਹਾਂ ਕਰਨਾ ਏ।
ਪਰ ਇਹ ਏ ਨਾ ਕਿ ਆਹ ਹੈ ਨਾ ਕਿ ਅਹ- ਜੋਬ ਵਾਲਾ ਜਿਹੜਾ ਬੰਦਾ ਏ, ਫੇਰ ਉਹ ਇੱਕ ਫਿਕਸ ਸੈਲਰੀ ਤੇ ਹੀ ਡਿਪੈਂਡ ਰਹੇਗਾ, ਤੇ ਫੇਰ ਆ ਵੀ ਏ ਕਿ ਕੱਲ੍ਹ ਨੂੰ। ਜੋਬ ਵਾਲੇ ਨੂੰ ਕੱਢ ਕੱਢ ਵੀ ਦੇਣ ਯਾ ਨਾ ਵੀ ਕੱਢਣ ਕੋਈ ਪੱਕਾ ਵੀ ਨਹੀ ਏ ਕਿ ਜੋਬ ਪੱਕੀ ਰਹੇਗੀ ਕਿ ਨਹੀ
ਹਾਂ ਉਹੀ ਮੈਂ ਕਹਿ ਰਹੀ ਨਾ ਅਗਰ ਤੁਸੀ- ਅਗਰ ਕਲਾ ਤੁਸੀ ਬਿਜਨਸ ਕਰਨਾ ਚਾਹਦੇ ਹੋ ਤੁਹਾਡੇ 'ਚ ਏਨੀ ਕੁਲ- ਹੈ। ਕਿ ਤੁਸੀ ਉਹਨੂੰ ਅਗੇ ਵ ਧਾ ਪਾਓ ਸਟਾਰਟਿੰਗ ਤੇ ਤੁਹਾਨੂੰ ਛੋਟੇ ਤੋ ਹੀ ਕਰਨੀ ਪਏਗੀ ਘੱਟ ਤੋਂ ਕਰਨੀ ਪਏਗੀ। ਫੇਰ ਹੋਲੀ- ਹੋਲੀ ਤੁਹਾਨੂੰ ਉਹਨੂੰ ਇੰਕਰੀਜ਼ ਵੀ ਤੇ ਕਰਨਾ ਪਏਗਾ ਵਧਾਣਾ ਵੀ ਪਏਗਾ। ਵਧਾਣ ਵਾਸਤੇ ਅਗਰ ਕਿਸੇ ਵੀ ਚੀਜ਼ ਦਾ। ਬਿਜਨਸ ਕਰਦੇ ਹੋ ਉਹਦਾ ਜੋ ਵੀ ਚੀਜ਼ ਤੁਸੀਂ ਬਿਜਨਸ ਅਗਰ ਕੱਪੜੇ ਦਾ ਕਰਦੇ ਹੋ। ਹੋਰ ਹੋਟਲ ਖੋਲਦੇ ਹੋ ਖਾਣ ਪੀਣ ਦਾ ਖੋਲਦੇ ਹੋ। ਉਹ ਤੁਹਾਨੂੰ ਇੰਕਰੀਜ਼ ਤਾਂ ਕਰਨਾ ਪਏਗਾ ਨਾ ਹੋਟਲ ਚ ਤੁਸੀ ਅੱਜ ਚਾਰ ਚੀਜਾ ਲਗਾਓਗੇ ਆਪਣਾ ਖਾਣ ਪੀਣ ਖੋਲੋਗੇ। ਤੁਹਾਨੂੰ ਉਹਨੂੰ ਵਧਾਣ ਵਾਸਤੇ ਚਾਰ ਹੋਰ ਬਾਅਦ 'ਚ ਐਡ ਕਰਨੀ ਪਏਗੀ ਨਾ- ਹੁਣ ਤੁਸੀ ਕੱਪੜੇ ਦਾ ਖੋਲਦੇ ਹੋ ਹੁਣ ਸਟਾਰਟਿੰਗ ਅਗਰ ਤੁਸੀ ਲੱਖ- ਡੇਢ ਲੱਖ ਦਾ ਮਾਲ ਪਾਂਦੇ ਹੋ ਤੁਹਾਨੂੰ ਲਗ ਰਿਹਾ ਕਿ ਅੱਛਾ ਚਲ ਰਿਹਾ ਹੁਣ ਤੁਸੀ- ਅਜ ਲੱਖ ਡੇਢ ਲੱਖ ਦਾ ਲਿਆ ਕਲ ਨੂੰ ਤੁਹਾਡਾ ਅੱਛਾ ਚਲ ਰਿਹਾ ਕਲ ਨੂੰ ਤੁਹਾਨੂੰ ਪੰਜ ਸੱਤ ਲੱਖ ਦਾ ਲੈਣਾ ਪਏਗਾ ਕ-
ਹਾਂ ਆਹ ਤੇ ਹੀ ਏ ਹਾਂ‌
ਤੁਸੀ ਬਿਜਨਸ ਚ ਜਿਸ ਲਾਈਨ ਤੇ ਚਲ ਰਹੇ ਹੋ ਉਸੇ ਲਾਈਨ ਤੇ ਨਹੀ ਤੁਸੀ ਚਲ ਸਕਦੇ। ਕਿ ਮੈਂ ਹਜੇ ਲੱਖ ਡੇਢ ਲੱਖ ਦਾ ਹੀ ਮਾਲ ਭਰੀ ਜਾਂਦਾ ਵਾ ਭਰੀ ਜਾਂਦਾ ਵਾਂ। ਉਹਨੂੰ ਤੁਹਾਨੂੰ ਵਧਾਣਾ ਵੀ ਪਏਗਾ, ਚੱਲ ਅੱਜ। ਲੱਖ ਡੇਢ ਲੱਖ ਦਾ ਲਿਆ ਕਲ ਚਾਰ ਦੋ -ਢਾਈ, ਲੱਖ ਦਾ ਲੈ ਲਿਆ ਪੰਜ- ਲੱਖ, ਦਾ ਲੈ ਲਿਆ। ਤੁਹਾਨੂੰ ਲੱਗ ਰਿਹਾ ਮੇਰਾ ਬਿਜਨਸ ਅੱਛਾ ਚੱਲ ਰਿ ਤੈ ਅੱਛਾ ਚੱਲ ਰਿਹਾ ਵੇ ਤੇ ਉਹਨੂੰ ਵਧਾਈ ਜਾਓ ਇਹ ਤੁਹਾਡੇ ਹੱਥ ਚ ਏ ਤੁਸੀਂ ਕਿਵੇਂ ਹੈਂਡਲ ਕਰਨੈ ਕਸਟਮਰ ਨੂੰ ਕਿਵੇਂ ਹੈਂਡਲ ਕਰਨੈ ਉਹਨੂੰ ਕਿਵੇਂ ਇੰਪ੍ਰੈਸ ਕਰਨੈ
ਹਾਂ ਹਾਂਜੀ, ਹਾਂਜੀ ਉਹ ਤੇ ਹੈ ਜੀ।
ਬਈ ਤੁਸੀਂ ਇਹ ਸਭ ਕਿਵੇਂ ਕਰ ਸਕਦੇ ਹੋ। ਕਿ ਮੈਂ ਬਿਜਨਸ ਫੇਰ ਕਸਟਮਰ ਸਿੱਖ ਪਾਈ ਵੀ। ਕੁਛ ਕਸਟਮਰ ਐਵੇਂ ਆਂਦੇ ਨੇ ਦੇਖਦੇ ਨੇ ਚੀਜ਼ ਖੁਲਵਾ ਕੇ ਚਲੇ ਜਾਂਦੇ ਨੇ। ਪਸੰਦ ਨੀ ਆਂਦੀ। ਹੁਣ ਉਹ ਵੀ ਅਸੀਂ ਪਿਆਰ ਨਾਲ ਹੈਂਡਲ ਕਰਨਾ ਹੁਣ ਅਸੀਂ ਉਹਨੂੰ ਗੁੱਸਾ ਤੇ ਕਰ ਨੀ ਸਕਦੇ। ਆਏ ਉਹਦੇ ਕੀ ਕੁਛ ਲੈ ਕੇ ਹੀ ਜਾਓ ਜਾਂ ਕੋਈ ਖਾਣ ਪੀਣ ਆਏਗਾ। ਉਹ ਪਹਿਲੇ ਪੁੱਛੇਗਾ ਹਾਂਜੀ ਭਾਜੀ ਤੁਸੀਂ ਕੀ ਕੀ ਚੀਜ਼ਾਂ ਬਣਾਂਦੇ ਹੋ ਕੀ ਕੀ ਚੀਜ਼ ਰੱਖਦੇ ਹੋ। ਕੁਆਂਟਿਟੀ ਕਿੰਨੀ-ਕਿੰਨੀ ਮਿਲੇਗੀ ਸਾਨੂੰ ਇਸ ਚੀਜ਼ ਚ।
ਹੂੰ,
ਹਾਂ ਤੇ ਉਹ ਪੁੱਛੇਗਾ ਉਹ ਤੁਹਾਡੀ ਕੁਆਂਆਂਟਿਟੀ ਦੇਖੇਗਾ ਚੈੱਕ ਕਰੇਗਾ। ਕਿ ਹਾਂ ਦੇਖਣ ਚ ਅੱਛਾ ਲੱਗ ਰਿਹਾ ਤੇ ਤੁਸੀਂ ਖਾ ਵੀ ਲਓਗੇ ਤੁਸੀਂ।
ਜੀ ਉਹ ਤੇ ਹੈ ਜੀ ਗੱਲ ਤੇ ਸਾਰੀ ਆਹੀ ਆ ਕੁਆਲਿਟੀ ਤੇ ਡਿਪੈਂਡ ਕਰਦਾ ਨਾ ਸਾਰਾ
ਹਾਂ ਸਾਰਾ ਕੁਆਲਿਟੀ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਚੀਜ਼ ਦੀ ਕੁਆਲਿਟੀ ਰੱਖਦੇ ਹੋ ਕਿਵੇਂ ਦੀ ਅੱਜ ਖਾਣ ਦੀ ਅੱਛਾ ਮਿਲ ਰਿਹਾ ਜੇ ਸਾਹਮਣੇ ਵਾਲੇ ਨੂੰ ਖਾਣ ਨੂੰ ਅੱਛਾ ਮਿਲ ਰਿਹਾ ਨਾ ਤੇ ਫੇਰ ਉਹ ਦੁਬਾਰਾ ਆਏਗਾ ਫੇਰ ਚਾਰ ਬੰਦੇ ਤੁਹਾਡੇ ਨਾਲ ਹੋਰ ਜੋੜੇਗਾ ਕਿ ਹਾਂ ਕੀ ਐ ਬੰਦਾ ਅੱਛਾ ਬਣਾਂਦਾ ਏ ਤੁਸੀਂ ਇਹਦੇ ਕੋਲ ਜਾਓ।
ਹਾਂਜੀ ਸਹੀ ਗੱਲ ਐ ਜੀ ਸਾਰਾ ਤੇ ਕੁਆਲਿਟੀ ਤੇ ਹੀ ਡਿਪੈਂਡ ਕਰਦਾ ਕੀ ਕੁ
ਕੁਆਲਿਟੀ ਅੱਛੀ ਤੁਸੀਂ ਕਹੋਗੇ ਕਿ ਮੈਂ ਘੱਟ ਪੈਸੇ ਚ ਕੁਆਲਿਟੀ ਵੀ ਓਵੇਂ ਦੀ ਦੇਵਾ। ਸਟਾਰਟਿੰਗ ਤੇ ਤੁਹਾਨੂੰ ਰੇਟ ਘੱਟ ਹੀ ਰੱਖਣੇ ਪੈਣਗੇ ਕੋਈ ਵੀ ਖਾਣ ਪੀਣ ਦਾ ਰੱਖੋਗੇ ਜਾਂ ਕੱਪੜੇ ਦਾ ਰੱਖੋਗੇ ਤੁਹਾਨੂੰ ਸਟਾਰਟਿੰਗ ਚ ਘੱਟ ਪੈਸੇ ਹੀ ਰੱਖਣੇ ਪੈਣਗੇ। ਹੌਲੀ ਹੌਲੀ, ਤੁਸੀਂ ਅੱਜ ਅਗਰ ਸਪਰਿੰਗ ਰੋਲ ਵੇਚ ਰਹੇ ਹੋ ਸਟਾਰਟਿੰਗ ਤੁਹਾਨੂੰ ਵੀਹ ਰੁਪਏ ਤੋਂ ਰੱਖਣਾ ਪਏਗਾ। ਫੇਰ ਬਾਅਦ ਚੋਂ ਉਹਨੂੰ ਵਧਾਲੋ ਵੀਹ ਵਾਲਾ ਤੀਹ ਚ ਕਰ ਦੋ। ਫੇਰ ਉਹ ਚ ਸਪਰਿੰਗ ਰੋਲ ਚ ਹੋਰ ਚੀਜ਼ਾਂ ਐਡ ਕਰਲੋ ਕੀ ਐ ਕੁਰਕਰੇ ਸਪ੍ਰਿੰਗ ਰੋਲ ਐ ਮਿਓਨੀ ਸਪ੍ਰਿੰਗ ਰੋਲ ਐ। ਚਾਈਨੀਜ਼ ਸਪ੍ਰਿੰਗ ਰੋਲ ਏ ਵੈਜ ਸਪਰਿੰਗ ਰੋਲ ਏ ਪਨੀਰ ਸਪਰਿੰਗ ਰੋਲ ਏ ਉਹਨੂੰ ਇੱਕ ਇੱਕ ਇੱਕ ਚੀਜ਼ ਦੀ ਵੇਰਾਇਟੀਆਂ ਵਧਾਈ ਜਾਓ। ਅਗਰ ਤੁਸੀਂ ਖਾਣ ਪੀਣ ਦਾ ਕੁਛ ਖੋਲ ਰਹੇ ਹੋ ਜਾਂ ਕੱਪੜੇ ਦਾ ਖੋਲ ਰਹੇ ਹੋ। ਹੁਣ ਕੱਪੜੇ ਚ ਤੁਸੀਂ ਟੀ ਸ਼ਰਟ ਰੱਖੋਗੇ ਡੇਢ ਸੌ ਵਾਲੀ। ਹੋਰ ਅੱਛੀ ਚਾਹੀਦੀ ਐ ਹਾਂਜੀ ਢਾਈ ਸੌ ਵਾਲੀ ਵੀ ਹੈਗੀ ਹੋਰ ਅੱਛੀ ਵੀ ਚਾਹੀਦੀ ਐ ਪੰਜ ਸੌ ਵਾਲੀ ਵੀ ਹੈਗੀ ਐ। ਤੁਹਾਨੂੰ ਥੋੜ੍ਹੀ ਵਰਾਇਟੀ ਰੱਖਣੀ ਪਏਗੀ। ਟੀ ਸ਼ਰਟਾਂ ਚ ਵਰਾਇਟੀ ਲੋਅਰ ਰੱਖੋਗੇ ਉਹਦੀ ਵਰਾਇਟੀ। ਜੇ ਬੱਚਿਆਂ ਦਾ ਸ਼ੁਰੂ ਕਰੋਗੇ ਬੱਚਿਆਂ ਦੇ ਘਰ ਪਾਣ ਵੀ ਹੋਣਗੇ ਫੇਰ ਬਾਹਰ ਪਾਣ ਦੇ ਵੀ ਕੱਪੜੇ ਵੀ ਹੋਣਗੇ। ਪਾਰਟੀ ਵੇਅਰ ਵੀ ਰੱਖਣੇ ਪੈਣਗੇ ਸਟਾਰਟਿੰਗ ਤੁਹਾਨੂੰ ਘੱਟ ਤੋਂ ਕਰਨੀ ਪਏਗੀ ਜਿਵੇਂ ਹਲੇ। ਖਾਲੀ ਘਰ ਪਾਣ ਦੇ ਰੱਖ ਲਿੱਤੇ ਘਰ ਪਾਣ ਦੇ ਅੱਛੀ ਤਰ੍ਹਾਂ ਵਿਕ ਰਹੇ ਨੇ। ਕਸਟਮਰ ਆਂਦੇ ਨੇ। ਹਾਂਜੀ ਸਾਨੂੰ ਪਾਰਟੀ ਵੇਅਰ ਵੀ ਚਾਹੀਦੇ ਨੇ ਹਾਂਜੀ ਹਜੀ ਪਾਰਟੀਵੇਅਰ ਅਸੀਂ ਰੱਖੇ ਨੀ ਐ। ਤੇ ਥੋੜੇ ਦਿਨ ਤੋਂ ਸੋਚ ਰਿਹਾ ਕਿ ਇਹ ਵੀ ਸਟਾਰਟ ਕਰੀਏ ਤੁਹਾਨੂੰ ਲੱਗ ਰਿਹਾ ਚਾਰ ਪੰਜ ਕਸਟਮਰ ਆਏ ਨੇ ਉਹਨਾਂ ਨੇ ਪਾਰਟੀ ਵੇਅਰ ਕੱਪੜੇ ਮੰਗੇ ਨੇ ਫੇਰ ਤੁਸੀਂ ਸੋਚੋ ਕਿ ਹਾਂ ਮੇਰਾ ਅੱਛਾ ਚੱਲ ਰਿਹਾ। ਹੁਣ ਮੈਨੂੰ ਪਾਰਟੀ ਵੇਅਰ ਵੀ ਚੀਜ਼ ਰੱਖਣੀ ਪਏਗੀ। ਮੈਂ ਤੁਹਾਨੂੰ ਤਾਂ ਦੋਨੋ ਚੀਜ਼ਾਂ ਦੇ ਇਗਜਾਮਪਲ ਦੇ ਦਿੱਤੇ ਨੇ ਅਗਰ ਤੁਸੀਂ ਖਾਣ ਪੀਣ ਦਾ ਸਟਾਰਟ ਕਰਨਾ ਹੈ। ਤੇ ਤੁਸੀਂ ਉਹਦੇ ਚ ਇਨਵੈਸਟ ਕਰੋ ਅਗਰ ਤੁਸੀਂ ਕੱਪੜੇ ਦਾ ਸਟਾਰਟ ਕਰਨਾ। ਕੱਪੜੇ ਹਾਂ ਅਗਰ ਤੁਸੀਂ ਕਹਿੰਦੇ ਹੋ ਮੇਰੀ ਲਾਈਫ ਈਜ਼ੀ ਰਹੇ। ਦਸ ਵਜੇ ਜੋਬ ਤੇ ਆਵਾਂ ਛੇ ਵਜੇ ਘਰ ਆਵਾਂ ਫਿਰ ਤੁਸੀਂ ਜੋਬ ਕਰ ਲਓ। ਫਿਰ ਓ ਚ ਤੁਹਾਨੂੰ। ਦੀ ਸੈਲਰੀ ਆਏਗੀ ਪੰਦਰਾਂ ਹਜ਼ਾਰ ਦਾ ਕੰਮ ਐ ਤੇ ਪੰਦਰਾਂ ਹਜ਼ਾਰ ਹੀ ਆਣਗੇ। ਵਿੱਚ ਤੁਸੀਂ ਛੁੱਟੀ ਲੈਲੋਗੇ ਤਾਂ ਸੈਲਰੀ ਘੱਟ ਕੇ ਆਏਗੀ ਵੱਧ ਕੇ ਨੀ ਆਏਗੀ।
ਉਹ ਤਾਂ ਹੈਈ ਐ ਜੀ ਉਹੀ, ਬਸ ਫਾਇਦੇ ਵੀ ਤੇ ਨੁਕਸਾਨ ਵੀ। ਅਸੀ ਗਏ,
ਹਾਂ, ਹਾਂ, ਬਸ ਇਹੀ ਗੱਲ ਹੁਣ ਤੁਸੀਂ ਸੋਚ ਲੋ ਤੁਹਾਨੂੰ ਤੇ ਮੈਂ ਸਲਾਹ ਦਿੱਤੀ ਹੈ, ਤੁਹਾਨੂੰ ਕੀ ਸਹੀ ਲੱਗਦਾ ਕੀ ਸੋਖਾ ਲੱਗਦਾ।
ਹਾਂ,
ਕਈ ਦੋ ਜਾਣਿਆਂ ਨੂੰ ਹੋਰ ਸਲਾਹ ਕਰੋ, ਘਰ ਬੈਠੋ ਮਾਂਪਿਓ ਨੂੰ ਪੁੱਛੋ ਕੀ ਅੱਛਾ ਹੈ ਮੇਰੇ ਲਈ ਮੈਂ ਕੀ ਕਰਾਂ, ਅਗਰ ਉਹ ਤੁਹਾਡੀ ਹੈਲਪ ਕਰਦੇ ਨੇ ਇਨਵੈਸਟ ਕਰਨ ਨੂੰ ਕਿਉਂਕਿ ਬਹੁਤ ਅੱਛਾ ਕਿਉਂਕਿ, ਅੱਜ-ਕੱਲ ਇਹਨਾਂ ਚੀਜ਼ਾਂ ਦੀ ਡਿਮਾਂਡ ਹੈ ਖਾਣ ਪੀਣ ਦੀ ਹੋਵੇ। ਕੱਪੜੇ ਲੱਤੇ ਦੀ ਉਹੀ
ਹਾਂਜੀ, ਆਹੀ ਚੀਜ਼ਾਂ ਦੀ ਡਿਮਾਂਡ
ਹਾਂ, ਬਸ ਫਿਰ ਦੇਖ ਲੋ ਤੁਹਾਨੂੰ ਜੋ ਸੌਖਾ ਲੱਗਦਾ।
ਹਾਂਜੀ-ਹਾਂਜੀ, ਚਲੋ, ਦੇਖਦਾ ਵਾਂ ਫੇਰ ਦੱਸਾਂਗਾ। ਹਾਂਜੀ-ਹਾਂਜੀ, ਚਲੋ ਠੀਕ ਹੈ, ਜੀ।